ਹਾਂਜੀ ਸਾਸਰੀ ਕਾਲ ਜੀ।
ਸਾਸਰੀ ਕਾਲ ਜੀ, ਕੀ ਗੱਲ ਤੁਹਾਡਾ ਦੂਜਾ ਨੰਬਰ ਨੀ ਚੱਲਦਾ ਪਿਆ।
ਪਤਾ ਨਹੀਂ ਦੂਜਾ ਨੰਬਰ ਆ ਮੁੰਡੇ ਕੋਲ ਐ ਵੈਅ ਫੋਨ ਆ ਉਹ ਬਸ ਕੱਟ ਦਿੱਦਾ ਫੋਨ ਆ
ਹਾਂ ਉਦੇ ਤੇ ਨੀ ਸ਼ੋ ਹੁੰਦਾ ਆ ਫੋਨ ਈ ਨੀ ਉਹ ਚੱਲਦਾ ਹੀ ਨੀ ਹੁੰ ਤੇ ਉਹਦੇ ਕੀਤਾ ਤੇ ਚੱਲ ਗਿਆ ਏ
ਹੇ ਏ ਅੱਛਾ ਆ ਪਤਾ ਨੀ ਉਹ ਬੱਚੇ ਕੋਲ ਹੁੰਦਾ ਫੋਨ ਕਰ ਕੇ ਕੋਲ ਉਹ ਛੇਡਦਾ ਆ ਰਹਿੰਦਾ ਐ ਹਾਂਜੀ ਈ
ਹੋਰ ਕੀ ਕਰ ਰਹੇ ਸੀ ਈ
ਬਸ ਕੁਛ ਨਹੀ ਮੈਂ ਲੇਟੀ ਹੋਈ ਸੀ ਈ ਉਹੀ ਲੇਟ ਆ ਪੇਲੇ ਮੈਂ ਸੂਟ ਸੀਦੀ ਪਈ ਸੀ
ਹੱਛਾ ਆ ਆਪਣਾ ਹੱਕ ਨਈ ਐ ਕਿਸੀ ਕਾ ਆ ਅੱਛਾ ਆ ਸਲਵਾਰ
ਨਈ ਈ ਨਈ ਈ ਟੁਵਾ ਵੀ
ਤ ਅੱਛਾ ਆ ਮੈਂ ਕਿਹਾ ਸਲਵਾਰ ਲ ਸੀ ਦਿਓ
ਨਾ ਸਲਵਾਰ ਫੇਿਰ ਮੇਰੇ ਕੋਲੋਂ ਸੀਤੀ ਜਾਂਦੀ ਨੀ ਅਜੇ
ਨਈ ਸਲਵਾਰ ਦੇ ਨਾ ਮੈਂ ਤੁਹਾਾਨੂੰ ਦੋ ਤਿੰਨ ਡਿਜ਼ਾਇਨ ਭੇਜੇ ਨੇ ਇਨੇ ਸਾਨ ਸਾਨ ਡੇ ਏ ਵੇਖੇ ਨੀ ਤੁਸੀਂ ਉਹ
ਉਹਨਾਂ ਮੈੰ ਨਾ ਧਿਆਰ ਨੀ ਦਿੱਤਾ ਯਾਰ ਚਲਾਇਆ ਨੀਂ ਮੈਂ ਫੋਨ ਹਾਂਜੀ ਘਟਵਾਨੀ ਐ ਕਿਓ ਨਹੀਂ ਘਟਾਨਦਾ ਹੈਲੋ
ਹੈਲੋ ਹਾਂਜੀ ਮੈਂ ਕਿਹਾ ਓ ਬਣਾ ਦੋ ਜਾਂਨੀ ਕਮੀਜ਼ ਦਾ ਕੱਪੜਾ ਲੈ ਕੇ ਸਲਵਾਰ ਦਾ ਕੱਪੜਾ ਥੱਲੇ ਉਹ ਕਰਕੇ ਕਾਫੀ ਸੋਹਣਾ ਲੱਗ ਰਿਹਾ ਸੀ ਉਹ ਵੀ ਡਿਜ਼ਾਇਨ
ਕੋਈ ਨੀ ਮੈਂ ਦੇਖਾਗੀ ਤੁਸੀਂ ਜਿਹੜੀ ਭੇਜੀ
ਹਾਂ ਮੈਂ ਦੋ ਰੀਲਾਂ ਭੇਜਿਆ ਤੁਹਾਨੂੰ ਵੇਖਣਾ ਹਮ ਬਿਲਕੁਲ ਆਸਾਨ ਹੈ ਮੈਂ ਸਗੋ ਗੁਡੀਆਂ ਦਾ ਜਿਹੜਾ ਤੁਸੀਂ ਕੱਪੜਾ ਦਿੱਤਾ ਸੀ ਨਾ ਸੀਨਾ ਹੋਵੇ ਗੁਡੀਆਂ ਦਾ ਉਹਨੇ ਸਾਰੇ ਜਾਣ ਨਾ ਤਿੰਨੋ ਜਿਹਨੇ ਐ ਕੰਮ ਤੇ ਜਾਣ ਬੱਚੇ ਸਕੂਲ ਜਾਣ ਫੇਰ ਕਰਾਂਗੀ ਇੱਕ ਅੱਧਾ ਸੂਟ ਨਾ ਇਨ੍ਹਾਂ ਦਾ ਸੀਆ ਗੀ ਮੈਂ
ਹਾਂ ਬੰਦਾ ਫਰੀ ਮਾਈੰਡ ਹੋਵੇ ਨਾ ਫੇਰ ਹੀ ਹੁੰਦਾ ਹੈ ਕੰਮ
ਹਾਂ ਫਿਰ ਘਰ ਹੁੰਦੇ ਨੇ ਨਾ ਫਿਰ ਮਨ ਨੀ ਕਰਦਾ ਐਧਰੋਂ ਇਦੀ ਰੋਣ ਦੀ ਆਵਾਜ਼ ਆਏਗੀ ਓਧਰੋਂ ਓਂਦ ਸੁਤੇ ਹੁਣ ਤੇ ਮਸ਼ੀਨ ਰੱਖਣ ਦਾ ਮਨ ਨਹੀਂ ਕਰਦਾ ਆਵਾਜ਼ ਆਉਂਦੀ ਹੈ ਥੋੜੀ ਬਹੁਤੀ ਫੇਰ ਲਾਈਟਾਂ ਜਗਾ ਕੇ ਬੈਣਾ ਪੈਂਦਾ ਵੀ ਬਿਨਾ ਲੈਟ ਤੋਂ ਨਜ਼ਰ ਨਹੀਂ ਆਉਂਦਾ ਇਨਾ
ਹਾਂਜੀ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ
ਹੁਣ ਸੁੱਤੇ ਹੋਏ ਨੇ ਕਹਿੰਦੇ ਨੇ ਬਿਲਕੁਲ ਅੰਦੇਰਾ ਬਸ ਛੋਟਾ ਲਾਟੂ ਜਗਦਾ ਪਿਆ ਹੋਵੇ
ਅੱਛਾ ਤੇ ਗਰਮੀ ਹੋਣੀ ਹੈ ਪੂਰੀ ਕਮਰੇ ਚ ਹੈਨਾ
ਹਾ ਨਹੀਂ ਕੂਲਰ ਚਲਾਏ ਦਾ ਅੱਗੇ ਸੁੱਤੇ ਹੋਈ ਹੈ ਕੂਲਰ ਦੇ ਕੁੜੀ ਪਾ ਪਿਓ ਪੁੱਤਰ ਪਿੱਛੇ ਸੁੱਤੇ ਹੋਏ ਨੇ ਕੂਲਰ ਕੋਲੇ ਮੰਜੇ ਦੇ ਸੁੱਤੇ ਹੋਏ ਨੇ
ਅੱਛਾ
ਕਹਿੰਦੇ ਨੇ ਮੰਜਾ ਆਗੇ ਕਰ ਮੰਜਾ ਅੱਗੇ ਕਰ ਮੰਜਾ ਅੱਗੇ ਕਰ ਦੀਆਂ ਫਰ ਚਾਰ ਜਣੇ ਆ ਨੀ ਪਾਉਂਦੇ ਮੰਜਾ ਮੰਜੇ ਤੇ ਦਿੱਕਤ ਆਉਂਦੀ ਹੈ ਸੋਂਨਦੀ
ਹਮ ਹਾਂ ਐ ਤੇ ਗੱਲ ਹੈ ਫ਼ਿਰ
ਪੂਰੇ ਮੰਜੇ ਤੇ ਦੋਨੋ ਬੱਚੇ ਸੌਦੇ ਨੇ ਮੈਂ ਪੈਰਾਂ ਚ ਸੋਂਨੀ ਐ ਇਹਨਾਂ ਦੇ ਦੋਨਾਂ ਦੇ ਐਧਰੋ ਅਗਲ ਜਰਾ ਜਿਹਾ ਮੁੰਡੇ ਦਾ ਹੱਥ ਟੱਚ ਹੋ ਜਾਏਗਾ ਉਹ ਮਾਰਨ ਲੱਗ ਜਾਏਗੀ ਉਹਨੂੰ ਮਾਰਨਾ ਰਾਤ ਨੀ ਵੇਖਦੀ ਵੀ ਰਾਤ ਹੈ ਕਿ ਓਨੂੰ ਉਹਦੀ ਜੂੜੀ ਘਮਾਨੀ ਸ਼ੁਰੂ ਐ ਨੀ ਹੈਗੇ ਐਵੀ ਕਿ ਫੇਰ ਨਿੱਕਾ ਜਿਹਾ ਥੱਪੜ ਉਹਦੀ ਦੱਸਾਂਗੇ ਕੀ ਕਰ, ਉਹ ਚੁਡੀਆਂ ਮਾਰਦੀ ਬਰੀਕ, ਬਰੀਕ
ਅੱਛਾ
ਏ ਕਰਦੀ ਉਹ ਬੰਦਾ ਥੋੜਾ
ਬੜੇ ਖਰਾਬ ਬੱਚੇ
ਐ ਕੰਮ ਕਰਦੀ ਏ
ਹੂੰ
ਰਾਤੀ ਉਹ ਨਨਾਣ ਦੀ ਕੁੜੀ ਆਈ ਨਾ ਓ ਕੇਲੇ ਲੈ ਆਈ, ਉਨ ਕੋ ਵਾਪਿਸ ਮੈ ਕਿਹਾ ਜੋ ਹਮੇਂ ਨਹੀਂ ਦੇ ਰਹੇ ਖਾਣੇ ਕੇ ਲੀ ਫਿਰ ਮੈਂ ਕਿਹਾ ਖਾਵੋ ਕਜਰੋ ਮੈਂ ਕਿਹਾ ਇਕ - ਇਕ ਖਾਧਾ ਰਾਤ ਨੂੰ ਏਨੇ ਨਾ ਖਾਓ ਹੈਵੀ ਹੁੰਦੇ ਨੇ ਕੇਲੇ ਹੈਵੀ ਵੀ ਕਰਦੇ ਨੇ
ਹੂੰ, ਹਾਂ ਬੱਚਿਆਂ ਨੂੰ ਫਿਰ ਖਾ ਕੇ ਸੋਣਾ ਹੀ ਹੁੰਦਾ
ਹਾਂ ਫਿਰ ਮੈਂ ਰੋਟੀ ਨੀ ਦਿੱਤੀ ਇਹਨਾਂ ਨੂੰ ਬਣਾ ਕੇ, ਨੌ ਵਜੇ ਤੇ ਉਹ ਗਏ ਨੇ
ਅੱਛਾ, ਕੋਣ- ਕੋਣ ਆਇਆ ਸੀ ਹਸਬੈਂਡ ਨਾਲ ਆਏ ਸੀ
ਨਹੀਂ- ਨਹੀਂ ਮੰਮੀ ਨਾਲ ਆਈ ਸੀ ਆਪਣੀ
ਅੱਛਾ- ਅੱਛਾ
ਹਾਂ ਸੱਸ ਬੜੀ ਚੰਗੀ ਓਹੀ ਅਗਲੀ ਦੀ, ਧੀਆਂ ਨਾਲੋਂ ਵੱਧ ਕੇ ਰਖਦੀ ਰਖਿਆ ਅਗਲੀ ਨੇ ਬਨਾ ਕਹਿਣਾ ਨੀ ਚਾਹੀਦਾ, ਜਿ ਧੀਆਂ ਰਖੀਆ ਸਮਝਣ ਨੂੰ ਰੱਖਿਆ ਹੋਇਆ ਸੀ
ਵਧੀਆ ਗਲ ਐਵੇਂ ਹੀ ਰੱਖਣਾ ਚਾਹੀਦਾ ਬਈ, ਮੈਂ ਬੰਦੇ ਨੂੰ ਪਤਾ ਨਾ ਲੱਗੇ ਕਿ ਅਸੀ
ਹਾਂ
ਆਪਣੇ ਘਰ ਆ ਜਾ ਆਪਣੇ ਸੁਹਰਿਆਂ ਘਰ ਆ
ਕੋਈ ਉਹ ਨੀ ਕਰਦੇ ਜਾਂ ਕਈ ਸੱਸਾਂ ਹੁੰਦੀਆਂ ਨੇ, ਕਈ ਨੂੰਹਾਂ ਵੀ ਹੁੰਦੀਆਂ, ਆਪਣੀ ਸੱਸ ਦਾ ਜੂਠਾ ਨਹੀਂ ਖਾਂਦੀਆ। ਦੋਨੋ ਨੌਕਰੀ, ਮੇਰੀ ਸਿਮਰਨ ਕੁੜੀ ਨੇ ਮੇਰੇ ਨਾਨਣ ਦੀ ਕੁੜੀ ਨੇ, ਚਾਹ ਪਾ ਦਿੱਤੀ ਆਪਣੀ ਜੂਠੀ ਸੱਸ ਦੇਦੇ ਚ ਠੀਕ ਅਗਲੀ ਚੁਪ ਚਾਪ ਕੁਛ ਨੀ ਕਿਹਾ
ਹੈਲੋ ਤੁਹਾਡੀ ਨਨਾਣ ਨੇ ਆਣਾ ਸੀ ਆਏ ਨੀ ਉਹ
ਬਸ ਆਏ ਨੀ ਕਲ ਫੋਨ ਕੀਤਾ ਸੀ ਉਦੇ ਮੁੰਡੇ ਨੂੰ, ਕਹਿੰਦਾ ਦੁਕਾਨ ਤੇ ਗਈ ਏ ਮੈਂ ਸੋਚਿਆ ਜਗਾਧਰੀ ਬੈਠੀ ਦੀ ਹੋਣੀ ਕਹਿੰਦਾ ਮੈਂ ਫੋਨ ਕੀਤਾ ਇਕ ਵਜੇ ਕਹਿੰਦੀ ਮੈਂ ਤੇ ਦੁਕਾਨ ਪੇ ਹੂੰ ਹਿੰਦੀ ਬੋਲਦੇ ਨੇ ਨਾ ਉ
ਹਾਂਜੀ -ਹਾਂਜੀ
ਕਹਿੰਦੀ ਮੈਂ ਤੇ ਦੁਕਾਨ ਤੇ ਮੈਂ ਨੀ ਗਈ ਵੇਖੋ ਆਉਣਾ ਹੋਇਆ ਆਉਣਗੇ ਤੇ ਸਹੀ, ਕਿਆ ਪਤਾ ਇਕ ਦੋ ਦਿਨ ਰੁਕ ਕੇ ਆਉਣ
ਹਾਂ ਮੌਸਮ ਵੀ ਐਵੇਂ ਚੱਲਦਾ ਪਿਆ ਕਦੀ ਗਰਮੀ ਕਦੀ ਇਕਦਮ ਬਾਰਿਸ਼ ਆ ਜਾਂਦੀ ਏ
ਕੁਛ ਉਹਨਾਂ ਨੇ ਨਾ ਏਸੀ ਲਗਵਾ ਲਿੱਤਾ ਹੁਣ ਨਾ ਇੱਧਰ ਏਸੀ ਨੀ ਹੈ ਕਿਸੇ ਦੇ ਘਰ ਵੇਖੋ ਆਦਤ ਪੈ ਜੇ ਬੰਦੇ ਨੂੰ ਭਾਵੇਂ ਮਹੀਨਾ ਹੀ ਹੋਇਆ ਵੇ, ਆਦਤ ਬੜੀ ਗੰਦੀ ਏ ਹੁਣ ਸਾਨੂੰ ਆਪਣੇ ਘਰ ਦੀ ਆਦਤ ਏ ਬਈ ਹਾਂ ਚ ਕਿਧਰੇ ਮਰਜ਼ੀ ਜਾਈਏ ਬੰਦੇ ਦੋ ਘੰਟੇ ਪੈ ਜਾਏਗਾ, ਭਾਵੇਂ ਘਰ ਵਾਲੇ ਕੱਪੜਿਆਂ ਚਲੇ ਜਾਉ ਤਿੰਨ ਚਾਰ ਘੰਟੇ ਬਾਅਦ ਆਪਣੇ ਆਪ ਨੂੰ ਮਨ ਕਾਲਾ ਪੈਣ ਲੱਗ ਜਾਂ ਚੱਲ ਚੱਲੀਏ ਯਾਰ ਘਰ ਆਪਣੇ
ਹੂੰ, ਹੂੰ, ਹੂੰ
ਭਾਵੇਂ ਕਿ ਸੀਖਾ ਰਹੇ ਸੀ ਵੀ ਹੋਵੇ ਜੋ ਮਰਜੀ ਨਾ ਉਹਨਾਂ ਘਰ ਨੀ ਆ ਉਹਨਾਂ ਨੇ ਨਾ ਮਕਾਨ ਸੇਲ ਕਰਨਾ ਵ ਦੁਬਾਰਾ
ਅੱਛਾ ਅੱਛਾ ਕਿਉਂ
ਉਹਨਾਂ ਨੂੰ ਨਾ ਕਲੋਨੀ ਥੋੜੀ ਇੰਝ ਲੱਗੀ ਕਹਿੰਦੇ
ਹਾਂ ਬਸ ਉਧਰ ਕੋਈ ਆਪਣਾ ਵੀ ਨਹੀਂ ਹੈ ਸਾਰੇ ਉੱਧਰ ਓਥਰਕੈਸਤੇ ਦੇ ਹਿ ਨੇ
ਕਹਿ ਰਹੇ ਨੇ ਬਈ ਸੇਲ ਕਰਾਂਗੇ ਫੇਰ ਉਸ ਤੋਂ ਬਾਅਦ ਹੋ ਤਾਂਰੀ ਕੁ ਝੁਨੂਨਾਂ ਦੀ ਨ ਨਨਾਾਨ ਦਾ ਵਿਆਹ ਹੈ ਨਾ ਉਹਣਾ ਅਕਤੂਬਰ ਨਵੰਬਰ ਵਿੱਚ
ਅੱਛਾ
ਵਿਆਹ ਤੇ ਇੱਥੇ ਹੀ ਕਰਨਗੇ ਫੇਰ ਉਹ ਸਾਲ ਬਾਅਦ ਚਲੀ ਜਾਏਗੀ ਬਾਹਰ
ਅੱਛਾ
ਮੁੰਡਾ ਉੱਥੇ ਪੱਕਾ ਵੀ
ਅੱਛਾ ਅੱਛਾ
ਫੈਮਲੀ ਏਨਾ ਦੀ ਸਾਰੀ ਪੱਕੀ ਅਮਰੀਕਾ ਚਾਰ ਜਣੇ ਨੇ ਦੋ ਮੁੰਡੇ ਨੇ ਤੇ ਸੱਸ ਸੋਹਰਾ ਨੇ ਇਹ ਪਹਿਲੀ ਜਾਏਗੀ ਨਾ ਵੱਡੀ ਬਣੇਗੀ ਵੱਡੇ ਮੁੰਡੇ ਨਾਲ ਵਿਆਹ ਅਜੇ ਵੀ ਹੋਏਗਾ ਨਾ ਇਦਾ
ਅੱਛਾ
ਹਾਂ
ਚਲੋ ਵਧੀਆ ਗੱਲ ਜੀ
ਰਸੋਈਆ ਕੱਲ ਗੱਲਾਂ ਕਰਦੇ ਪਏ ਸੀ ਉਹ ਮੇਰਾ ਦੇਵਰ ਥੋੜਾ ਦਿਮਾਗ ਦਾ ਇੰਝ ਹੈ ਨਾ ਪੁੱਠਾ ਖੱਬਾ ਉਹ ਲੱਗਾ ਸੀ ਬਾਹਰ ਭੇਜੋਗੇ ਇੰਝ ਹੁੰਦਾ ਪਿਆ ਬਾਹਰ ਉਝ ਹੁੰਦਾ ਪਿਆ ਕਹਿੰਦੀ ਕਿਸਮਤ ਬ ਹੁੰਦੀ
ਅਰੇ ਜਦੋਂ ਪੂਰੀ ਫੈਮਲੀ ਸੈਟਲ ਏ ਤੇ ਫੇਰ ਕੀ ਡਰੇ
ਨਹੀਂ ਉਹੀ ਗੱਲ ਨੀ ਹੈ ਕਹਿੰਦਾ ਹਦੀ ਉਈ ਹੈ ਹਦ ਮੇਰੀ ਨਨਾਣ ਦੀ ਕੁੜੀ ਦੀ ਸੱਸ ਨੇ ਕਹਿ ਆ ਨਾ ਕਹਿੰਦੀ ਦੁੱਖ ਸੁੱਖ ਕੇ ਵੇਖੋ ਜੋ ਹੋਣਾ ਬੰਦੇ ਨੂੰ ਇੱਥੇ ਵੀ ਹੋ ਜਾਣਾ ਇਹ ਤੇ ਐਨੀ ਇੱਥੇ ਨੀ ਕਹਿੰਦੇ ਜੀਣਾ ਮਰਨਾ ਰੱਬਦੇ ਹੱਥ ਵਿੱਚ ਆ ਜ ਹੋਇਆ ਥੋੜਾ ਹੈ ਮ ਥੋੜੀ ਪੁੱਟੀ ਪੋਕੜੀ ਦਾ ਬੰਦਾ ਨਾ ਥੋੜਾ ਹੋਰ ਸਾਈ
ਹਾਂ-ਹਾਂ ਬੱਸ ਉਹ ਜੇ ਨੈਗੇਟਿਵ ਸੋਚ ਰੱਖਣ ਵਾਲੇ ਬੰਦੇ ਨੂੰ ਨਾ
ਹਾਂਜੀ-ਹਾਂਜੀ, ਮੈਂ ਕਹਿੰਦੀ ਸੀ ਬਈ ਮੈਂ ਆਪਣੇ ਮੁੰਡੇ ਨੂੰ ਫੜਾ ਕੇ ਬਾਹਰ ਭੇਜਣਾ ਵੀ। ਹੁਣ ਇਹਦੇ ਪਾਪਾ ਹਜੇ ਔਖਾ ਨੀ ਮੰਨਦੇ ਕੱਲ ਨੂੰ ਵੱਡਾ ਹੋਗਏ
ਹਾਂ, ਉਹ ਤੇ ਗੱਲ ਆ।
ਮੇਰੀ ਸੋਚ ਜਾ ਤੇ ਫੌਜੀ ਬਣਾਉਣਾ ਵੇ, ਯਾ ਬਾਹਰ ਭੇ
ਆਨ ਨਾਲੇ ਟਾਈਮ ਤੱਕ ਤਾਂ ਪਤਾ ਨਹੀਂ ਬੰਦਾ ਕੀ ਕਰਕੇ ਹੋ ਜਾਂਦਾ ਹੈ ਜੀ
ਮੇਰੀਆ ਇ ਦੋ ਸੋਚਾਂ ਜਾਂ ਫੌਜੀ ਫੌਜ ਚ ਕਰਨਾ ਜਾਂ ਐ ਚਨਾ ਬਾਹਰ ਦੀ ਕੰ ਹੁਣ ਏਹ ਦੋਨੋ ਫਸ ਗਏ ਹਾਈਟ ਦਾ ਤੇ ਪੰਗਾਾ ਪੇ ਗਾ ਬਾਕੀ ਅਜੇ ਤੇ ਵੇਖਣੇ ਆ ਹਾਈਟ ਦਾ ਤੇ ਮੈਂ ਕੁਛ ਨਾ ਕੁਛ ਕਰਾਂਗੀ
ਹਮ ਹਮ
ਐ ਵੀਡੀਓ ਵਗੈਰਾ ਵਿਖਾਂਦੇ ਰਹਿੰਦੇ ਨੇ ਇੱਕ ਅੱਧੀ ਵੇਖਦੇ ਦਵਾਈ ਕਰ ਹਜੇ ਥੋੜਾ ਹੋ ਜਾੇ ਨਾ ਅਠਾਰਾਂ ਪਲੱਸੇ ਹੋਜੇ ਫਿਰ ਸੋਚਾਂਗੇ ਇਸ ਚੀਜ਼ ਦਾ ਅਠਾਰਾਂ ਪੱਸ ਬਾਕੀ ਇਹਦਾ ਮਾਇੰਡ ਹਨਾ ਭੱਜਣ ਦੌੜਨ ਚ ਰਹਿੰਦਾ ਵੀ
ਹਮ ਹਮਮ
ਪੰਜ ਸਾਢੇ ਪੰਜ ਫੁੱਟ ਵੀ ਹੋ ਗਈ ਨਾ ਹਾਈਟ ਇਦੀ ਤੇ ਲੈ ਲੈਣਗੇ
ਹਾਂ ਸਾਢੇ ਪੰਜ ਤੱਕ ਤੇ ਲਾ ਲੈਂਦੇ ਨੇ।
ਹਾਂ, ਔਰ ਐਨੀ ਤੇ ਹੋਰ ਜ੍ਹਗਾ ਤੇ ਵਧੀਆ
ਹੂੰ
ਕਿਉਂਕਿ ਐ ਨਾ, ਇਸ ਚੀਜ਼ਾਂ 'ਚ ਨਾ ਐਕਟੀਵਿਟੀ ਚ ਨਾ ਜ਼ਿਆਦਾ ਮਾਈੰਡ ਰੱਖਦਾ- ਇਨਾ ਪੜ੍ਹਾਈ 'ਚ ਨੀ ਹੈਗਾ ਏਦਾ ਮਾਇੰਡ, ਹਾਂ ਪੂਟੀ ਹਰਕ ਦਾ ਕਰਾ ਲੋ। ਮੈਂ ਤੇ ਹੁਨੇ ਤੋਂ ਹੀ ਕਹਿ ਰਹੀ ਆ ਮੈਂ ਕਿਹਾ ਇੰਦੀ ਨਾ ਰੇਸ ਸ਼ੁਰੂ ਕਰਵਾਓ ਸਵੇਰੇ ਉੱਠ ਕੇ।
ਹੂੰ
ਭਾਵੇਂ ਕੋ ਆਪਣਾ, ਸਵੇਰੇ ਦਸ ਮਿੰਟ ਦਾ ਉਹ ਕਰਵਾ ਲੋ, ਉੱਠਦੇ ਨੀ ਨਾ ਸਵੇਰੇ।
ਹਾਂ ਇਹ ਹੀ ਆ ਨਾ ਬਸ ਆਲਸ ਰਹਿੰਦਾ ਏ ਬੰਦੇ ਨੂੰ।
ਅਰੇ ਹੁਣ ਮੈਨੂੰ ਆਪ ਨੂੰ ਆਾਲਸ ਹੋ ਗਿਆ ਵੀ ਪਹਿਲੇ ਛੁੱਟੀਆਂ ਨਹੀਂ ਸਨ ਨਾ- ਮੈਂ ਸਾਢੇ ਪੰਜ ਵਜੇ ਉੱਠ ਕੇ ਨਿਯਮ ਬਨਿਆ ਹੋਇਆ ਸੀ। ਸਾਢੇ ਪੰਜ ਵਜੇ ਤੋਂ ਲੈ ਕੇ ਸਾਢੇ ਛੇ ਵਜੇ ਤੀਕਰ ਮੈਂ ਪਾਠ ਕਰਦੀ ਆਂ ਮੂੰਹਾਂ ਹੱਥ ਧੋ ਕੇ। ਸਾਢੇ ਛੇ ਵਜੇ ਰਸੋਈ 'ਚ ਵੜਨਾ ਵੇ ਆਟਾ-ਊਟਾ ਗੁੰਨਿਆ। ਦੁੱਧ ਦੁੱਧ ਦੇਣਾ ਇਹਨਾਂ ਨੂੰ ਸਾਢੇ ਸੱਤ ਤਿਆਰ, ਹੁਣ ਆਪ ਈ ਮੈਂ ਸੱਤ ਵਜੇ ਉੱਠਦੀ ਪਈ।
ਅੱਛਾ। ਹਾਂ ਬਸ ਉਹ ਛੁੱਟੀਆਂ ਪੈ ਗਈਆਂ ਸੀ ਨਾ ਤੇ ਥੋੜਾ- ਸਿਸਟਮ ਚੇਂਜ ਹੋ ਜਾਂਦਾ ਸਾਰਾ।
ਇੱਕ ਡੇਢ ਮਹੀਨਾ ਹੋ ਗਿਆ ਇਹੀ ਆ ਸਿਸਟਮ ਚੱਲਦਾ ਫਿਰ, ਹੁਣ ਸਗੋ ਸੋਚਨੀ ਆ ਰੋਜ਼- ਵੀ ਪੰਜ ਦਾ ਅਲਾਰਮ ਲਗਾਵਾ ਅਲਾਰਮ ਲਗਾ- ਰਾਤੀ ਨੀਂਦਰ ਨੀ ਆਦੀ ਰਾਤੀ ਵੀ ਮੈਂ ਡੇਢ ਵਜੇ ਸੁੱਤੀ ਆਨੇ।
ਹੂੰ
ਕੱਲ ਮੈਂ ਦੁਪਹਿਰੇ ਸੋ ਗਈ ਅੱਧਾ ਘੰਟਾ। ਸਾਰੀ ਰਾਤੂ ਬਣ ਕੇ ਜਾਗਦੀ ਰਹੀ ਇੱਕ ਵਜੇ ਡੇਢ ਵਜੇ ਤੀਕਰ ਬੱਚੇ ਸੁੱਤੇ- ਡੇਢ ਤੋਂ ਲੈ ਕੇ ਮੈਂ ਸਿਰਫ਼ ਦੋ ਵਜੇ ਤੀਕਨ ਸੁੱਤੀ ਆ।
ਅੱਛਾ।
ਉਹ ਫੇਰ ਰਾਤੀ ਡੇਢ ਵੱਜ ਗਿਆ ਸੌਦੀ-ਸੌਦੀ ਨੂੰ ਨੀਂਦਰ ਆਵੇ ਈ ਨਾ।
ਹੂੰ
ਫੋਨ ਵੀ ਬੰਦਾ ਕਿੰਨਾ ਕੁ ਫੋਨ ਚਲਾਏਗਾ।
ਹਾਂ ਫੋਨ ਚਲਾ ਕੇ ਤੇ ਥੱਕ ਜਾਂਦਾ ਬੰਦਾ।
ਫੇਰ ਮੈਂ ਕਿਹਾ ਚੱਲ ਹੁਣ ਫੋਨ ਰੱਖ ਫੇਰ ਸਗੋ ਪਾਠ ਕੀਤਾ। ਪਹਿਲੀ ਪੌੜੀ ਦਾ ਦਸ ਗਿਆਰਾਂ ਵਾਰੀ ਤਾਂ ਜਾ ਕੇ ਥੋੜਾ, ਨੀਂਦਰ ਆਣੀ ਸ਼ੁਰੂ ਹੋਈ।
ਅੱਛਾ‌।
ਫਿਰ ਜਾ ਕੇ ਸੁੱਤੀ ਸਾਂ।
ਹੋਰ, ਤੁਸੀਂ ਆ ਜਾਣਾ ਸ਼ਾਮੀ, ਚੱਕਰ ਲਗਾਓ। ਬੜੇ ਦਿਨ ਹੋ ਗਏ ਨੇ ਆਏ ਨੀ।
ਹਾਂਜੀ ਦੇਖਾਂਗੀ ਬਸ ਸਾਰੇ ਟਾਈਮ ਨੀ ਲੱਗਦਾ ਪਿਆ। ਹੋਰ ਕੋਈ ਨਾ ਕੋਈ ਹੋਰ ਕੰਮ ਨਿਕਲ ਆਦਾ ਬਸ।
ਅਗੇ ਕਾਕਾ ਕਹਿ ਰੋ ਹਾਂ ਪਾਪਾ ਕਾ- ਵੋ ਓਪਰੇਸ਼ਨ ਹੂਆ ਤਭੀ ਆਈ ਨਾਨੀ ਦੁਬਾਰਾ ਨਹੀਂ ਆਈ।
ਅੱਛਾ-ਅੱਛਾ। ਬਸ ਟਾਈਮ ਨੀ ਲੱਗਦਾ ਕੁਛ ਉਹ ਨਾ ਥੋੜਾ ਅਲੱਗ ਇੱਕ ਸਾਈਡ ਹੋ ਜਾਂਦਾ ਤੁਹਾਡਾ ਘਰ।
ਹਮ -ਹਮ। ਚਲੋ ਠੀਕ ਹੈ ਫੇਰ
ਓਕੇ ਜੀ।
ਠੀਕ